ਹਾਂਜੀ
ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਵਧੀਆ ਜੀ ਵਧੀਆ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਔਨਲਾਈਨ ਸ਼ੋਪਿੰਗ ਔਰ ਔਫ ਔਨਲਾਈਨ ਸ਼ੋਪਿੰਗ ਬਾਰੇ
ਹਾਂਜੀ ਹਾਂਜੀ ਦੱਸੋ ਔਨਲਾਈਨ ਸ਼ੋਪਿੰਗ ਕਰਦੇ ਤੁਸੀਂ ਜਾਂ ਆਫਲਾਈਨ ਪ੍ਰੈਫਰ ਕਰਦੇ ਹੋ
ਹਾਂਜੀ ਮੈਂ ਜ਼ਿਆਦਾ ਪ੍ਰੈਫਰ ਤਾਂ ਔਨਲਾਈਨ ਨੂੰ ਕਰਨਾ ਵ ਕਿਉਂਕਿ ਦੇਖਿਆ ਜਾਵੇ ਤਾਂ ਔਨਲਾਈਨ ਕਿਤੇ ਹੱਦ ਤੱਕ ਸਾਡੇ ਟਾਈਮਿੰਗ ਵੀ ਬਚਾਉਂਦੀ ਹੈ ਹਾਂਜੀ ਅਲਾਈਨ ਅਲਾਈਨ ਛਿੇਪੀ
ਤਾਂ ਤੁਹਾਨੂੰ ਕਦੀ ਸਾਈਜ਼ ਦੀ ਇਸ਼ੂਜ਼ ਨਹੀਂ ਆਏ ਕਦੇ ਔਨਲਾਈਨ ਸ਼ੋਪਿੰਗ ਸ਼ੌਪਿੰਗ ਕਰਦੇ ਟਾਈਮ ਕਿੱਦੋਂ ਤੁਸੀਂ ਫੈਬਰਿਕ ਜਾਂ ਕਿਸੇ ਫੈਬਰਿਕ ਚ ਕਦੀ ਇਸ਼ੂ ਆਇਆ ਹੋਇਆ ਕਿ ਜੋ ਤੁਸੀਂ ਦੇਖਿਆ ਉਹ ਚੀਜ਼ ਤੁਹਾਨੂੰ ਨਹੀਂ
ਮਤਲਬ ਦੇ ਦੇਖਿਆ ਜੇ ਜ਼ਿਆਦਾਤਰ ਤੇ ਮਤਲ ਮਤਲਬ ਜਿਵੇਂ ਹੁਣ ਸ਼ੂਜ਼ ਹੋ ਗਏ ਵਗੈਰਾ ਇ ਹੀ ਮੰਗਵਾਉਂਦੇ ਔਨਲਾਈਨ ਅਤੇ ਜਿਵੇਂ ਹੁਣ ਕਲੋਥਸ ਹੋ ਗਏ ਕਲੋਥਸ ਵੀ ਆਪਾਂ ਔਨਲਾਈਨ ਮੰਗਉਂਦੇਾਂ ਕਈ ਵਾਰੇ ਠੀਕ ਆ ਜਿੰਦੇ ਨੇ ਕਈ ਵਾਰ ਨਹੀਂ ਆਂਦੇ ਠੀਕ
ਹਾਂਜੀ ਹਾਂਜੀ ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਨਾ ਮੈਨੂੰ ਲੱਗਦਾ ਕਿ ਆਫਲਾਈਨ ਬੈਠ ਬੇਟਰ ਹੈ ਔਨਲਾਈਨ ਨਾਲੋਂ
ਹਾਂਜੀ ਪਰ ਵੈਸੇ ਦੇਖਿਆ ਜੇ ਤੇ ਆਉਣਲਾਈਨ ਵੈਸੇ ਸਾਡਾ ਟਮ
ਹਾਂ ਉਹ ਗੱਲ ਤੁਹਾਡਾ ਠੀਕ ਹੈ ਕਿ ਤੁਹਾਡਾ ਟਾਈਮ ਤੁਹਾਡਾ ਟਾਈਮ ਬਚਾ ਦਿੰਦਾ ਹਾਂਜੀ ਲੇਕਿਨ ਮੈਨੂੰ ਲੱਗਦਾ ਕਿ ਅਗਰ ਤੁਸੀਂ ਫੈਬਰਿਕ ਦੇਖਣਾ ਹੈ ਜਾਂ ਤੁਹਾਡਾ ਸਾਈਜ਼ ਦਾ ਕੋ ਇਸ਼ੂ ਨਾ ਹੈ ਔਫਲਾਈਨੈਂ ਲਗਦਾ ਬਸਟ
ਹਾਂਜੀ ਇਹ ਵੀ ਹੋ ਸਕਦਾ ਹੈ ਪਰ ਬਾਕੀ ਉਹ ਅਹ ਜਿਹੜੀ ਹੈ ਉਹ ਔਫਲਾਈਨ ਹੈਗੀ ਹੈ ਔਫਲਾਈਨ ਦੇ ਵਿੱਚ ਇਹ ਵੀ ਹੋ ਸਕਦਾ ਕਿ ਵੀ ਜਿਵੇਂ ਹੁਣ ਸਾਡਾ ਟਾਈਮ ਖਰਾਬ ਹੋ ਜਾਂਦਾ ਐਵੇਂ ਸਾਡੇ ਕੋਲ ਕੋਈ ਵੀਹੀਕਲ ਨਹੀਂ ਹੁੰਦੀ ਕਈ ਵਾਰੀ ਕਈ ਵਾਰ ਅਸੀਂ ਰਹਿ ਜਾਂਦੇ ਹਾਂ ਕਈ ਵਾਰ ਅਸੀਂ ਰਹਿ ਜਾਂਦੇ ਹਾਂ
ਹਮ ਹਮ ਹਮ
ਔਲਾਈਨ ਮਤਲਬ ਔਨਲਾਈਨ ਕਿਤੇ ਹੱਦ ਤੱਕ ਠੀਕ ਹੈਗੀ ਹੈ ਔਨਲਾਈਨ ਦੇ ਵਿੱਚ ਵੀ ਉਹ ਹੈਗੀ ਹੈ ਵੱ ਵੱਡਾ ਇਸ਼ੂ ਹੈਗਾ ਇਹ ਹੈਗਾ ਕਿ ਵੀ ਮਤਲਬ ਜਿਵੇਂ ਹੁਣ ਆਪਾਂ ਕੋਈ ਕੱਪੜੇ ਮੰਗਵਾਏ ਨੇ ਜਵੇਂ ਹੁਣ ਕਲੋਥਸ ਮੰਗਵਾਏ ਨੇ ਉਹਦੇ ਵਿੱਚ ਕਈ ਕਰੋ ਐਸੇ ਹੁੰਦੇ ਨੇ ਯੂਜ ਕੀਤੇ ਹੋਏ ਹੁਣ ਸਾਨੂੰ ਥੋੜ੍ਹੀ ਪਤਾ ਕੋਈ ਪਲਸ
ਬਿਲਕੁਲ ਸਹੀ ਕਹਿ ਰਹੇ ਹੋ ਚਲੋ ਕਲੋਜ ਯੂਜ ਕੀਤੇ ਵੀ ਤਾਂ ਹੈ ਨਾਲੇ ਮੈਨੂੰ ਲੱਗਦਾ ਕਿ ਸਾਈਜ਼ ਦੀ ਬੜੀ ਇਸ਼ੂ ਰਹਿੰਦੇ ਹੈ ਕਿ ਸਾਈਜ਼ ਤੁਹਾਨੂੰ ਕਦੀ ਕਦੀ ਮੈਨੂੰ ਲਗਦਾ ਚੇਂਜ ਕਰਵਾਉਣਾ ਹੀ ਪੈਂਦਾ ਉਹਨੂੰ
ਹਾਂਜੀ ਫਿਰ
ਹਾਂਜੀ ਮੈਨੂੰ ਲੱਗਦਾ ਆਨਲਾਈਨ ਸ਼ੋਪਿੰਗ ਜੋ ਹੈ ਇਹ ਸਭ ਚੀਜ਼ਾਂ ਨਾਲੋਂ ਜੋ ਸਾਨੂੰ ਡੇਲੀ ਨੀਡ ਦੀ ਚੀਜ਼ ਚਾਹੀਦੀ ਹੁੰਦੀ ਹੈ ਜਿੱਦਾਂ ਕਿ ਆਪਣਾ ਡੇਲੀ ਆਪਣਾ ਗਰੋਸਰੀ ਹੋ ਗਈ ਆਪਣਾ ਜੋ ਆਪਣਾ ਦੁੱਧ ਹੋ ਗਿਆ ਜਾ ਰਾਤ ਬਰਾਤੇ ਕੋਈ ਚੀਜ਼ ਚਾਹੀਦੀ ਹੈ ਜਿੱਦਾਂ ਤਥਾ ਸੋਸ ਉਸ ਚੀਜ਼ ਲਈ ਤੁਸੀਂ ਔਨਲਾਈਨ ਸ਼ੋਪਿੰਗ ਕਰ ਸਕਦੇ ਹੋ ਕਿ ਤੁਹਾਨੂੰ ਜੋ ਡੇਲੀ ਨੀਡ
ਹਾਂ ਡੇਲੀ ਨੀਡਸ ਲਈ ਹਾਂਜੀ ਹਾਂਜੀ ਪਰ ਦੇਖਿਆ ਜੇ ਤਾਂ ਹਲੇ ਤੱਕ ਔਫਲਾਈਨ ਵੀ ਵਧੀਆ ਨਵੇਂ ਚੀਜ਼ ਆਈ
ਬਿਲਕੁਲ ਬਿਲਕੁਲ ਔਰ ਦੇਖੋ ਤੁਸੀਂ ਔਨਲਾਈਨ
ਹਾਂਜੀ
ਐਡੀਸ ਕੀਤੀ ਨਾ ਉਹ ਫੋਟੋ ਏਦਾ ਇਦਾਂ ਬਣਾਈ ਹੁੰਦੀ ਕਿ ਬਹੁਤ ਚੀਜ਼ ਅੱਛੀ ਦਿਖਾਈ ਦਿੰਦੀ ਹੈ ਲੇਕਿਨ ਉਹ ਜਦੋਂ ਰਿਸੀਵ ਹੁੰਦੀ ਹੈ ਤਾਂ ਉਹ ਚੀਜ਼ ਇੰਨੀ ਕਿਵੇਂ ਨਿਕਲਦੀ ਓ
ਹਾਂਜੀ ਹਾਂਜੀ ਇਹ ਤੇ ਸਭ ਤੋਂ ਵੱਡਾ ਇਸ਼ੂ ਹੈਗਾ ਉਹ ਫੋਟੋਸ ਫੋਟੋਸ ਵਿੱਚ ਕੁਛ ਹੋਰ ਦਿਖਾਉਂਦੇ ਨੇ ਔਰ ਉਹਦੇ ਵਿੱਚ ਕੁਛ ਹੋਰ
ਬਿਲਕੁਲ ਬਿਲਕੁਲ ਬਸ ਉਹੀ ਕਹਿ ਰਹੇ ਨਾ ਓਨਲਾਈਨ ਵਾਸਤੇ ਕਿ ਤੁਸੀਂ ਜਿੱਦਾਂ ਕੇ ਬੱਚਿਆਂ ਨੇ ਸਕੂਲ ਸਕੂਲ ਜਾਣਾ ਹੈ ਕੋਈ ਬੱਚੇ ਨੂੰ ਅਸੀ ਰਾਤ ਕੜਦੇ ਹੋ
ਹਾਂਜੀ ਇਹ ਤੇ ਬੈਸਟ ਬੈਸਟ ਹੈਗਾ ਮਤਲਬ ਕਿ ਪਰ ਔਨਲਾਈਨ ਔਨਲਾਈਨ ਇੰਨੀ ਪ੍ਰੈਫਰ ਨਹੀਂ ਕਰਦੀ ਜਿਨੀ ਔਫਲਾਈਨ ਕਰਦੀ ਪ੍ਰੈਫਰ
ਨਹੀਂ ਠੀਕ ਹੈ ਮੈਂ ਤਾਂ ਲੇਕਿਨ ਆਪਣਾ ਜੋ ਡੇਲੀ ਚੀਜ਼ ਚਾਹੀਦੀ ਹੁੰਦੀ ਨਾ ਸਕੂਲ ਦੀ ਜਾਂ ਬੱਚਿਆਂ ਨੂੰ ਰੋਜ਼ ਹੀ ਪਤਾ ਸਕੂਲੋਂ ਕੋਈ ਨਾ ਕੋਈ ਤੁਹਾਨੂੰ ਪਤਾ ਰੋਜ਼ ਹੀ ਕੋਈ ਨਾ ਕੋਈ ਐਕਟੀਵਿਟੀ ਕੋਈ ਪ੍ਰੋਜੈਕਟ ਬੱਚੇ ਨੂੰ ਰੋਜ਼ ਹੀ ਮਿਲਦਾ ਹੈ ਤਾਂ ਬੱਚੇ ਦੱਸਦੇ ਉਹਦੇ ਜਦੋਂ ਸਾਰੀਆਂ ਦੁਕਾਨਾਂ ਮਾਰਕੀਟ
ਹਾਂਜੀ ਫਿਰ ਓਨਲਾਈਨ ਹੀ ਕੰਮ ਆਂਦਾ ਐ, ਹਾਂਜੀ‌। ਫਿਰ ਹੁਣ, ਅੱਜ-ਕੱਲ ਤੇ ਸਕੈਮ ਵੀ ਚਲਦੇ ਪਏ ਨੇ, ਔਨਲਾਈਨ ਦੇ। ਪਹਿਲੇ, ਪੇਮੇਂਟ ਕਰੋ ਓਸ ਤੋਂ ਬਾਅਦ ਮਤਲਬ--ਓ ਆਪਾ ਪੇਮੰਟ ਕਰ ਦਿੰਨੇ ਆ, ਓਸ ਤੋਂ ਬਾਅਦ ਸਾੰਨੁ ਨੰਬਰ ਇ ਬਲੌਕ
ਹਾਂਜੀ। ਬਿਲਕੁਲ-ਬਿਲਕੁਲ ਮੇਰੇ ਨਾਲ ਵੀ ਇਹ ਇੱਕ ਵਾਰੀ ਹੋ ਚੁੱਕਿਆ ਹੈ, ਮੇਰੇ ਨਾਲ ਵੀ ਐ। ਕਿ ਮੈਂ ਅੱਧੇ ਨਾਲੋਂ ਜਿਆਦਾ ਪੇਮੇਂਟ ਕਿਸਨੂੰ ਕਰ ਦਿੱਤੀ ਸੀ ਤਾਂ, ਮੇਰਾ ਪ੍ਰੋਡਕਟ ਮੈਨੂੰ ਰਿਸੀਵ ਹੀ ਨਹੀਂ ਹੋਇਆ ਸੀਗਾ। ਤਾਂ, ਉਹਨਾਂ ਨੇ ਬਲੋਕ ਕਰਤਾ ਸੀ ਨੰਬਰ ਅੱਗੋਂ।
ਅੱਛਾ- ਅੱਛਾ ਹਾਂਜੀ। ਕਈ ਵਾਰੀ ਹੋਇਆ। ਹਾਂਜੀ ਜੀ ਐਂ‌ ਬੜਿਆ ਨਾਲ ਹੋਇਆ ਦਾ। ਉਹ ਦੇਖਿਆ ਜ ਤੇ ਕੇ ਵੀ, ਔਨ, ਔਫਲਾਈਨ ਦੇ ਵਿੱਚ ਆਪਾਂ ਖੁੱਦ ਜਾ ਕੇ ਆਪਣੇ ਹੱਥ ਦੇ ਨਾਲ ਸਮਾਨ ਲਿਆ ਸਕਦੇ ਹਾਂ, ਔਰ ਨਾ ਪੈਹੇ ਵਾਧੂ ਜਾ ਸਕਦੇ। ਤੇ ਹੋਰ ਨਾ ਘੱਟ
ਬਿਲਕੁਲ, ਸਹੀ ਕਹਿ ਰਹੇ ਹੋ।
ਹਾਂਜੀ-ਹਾਂਜੀ ਨਾਲੇ ਮਾਰਕੀਟ ਦਾ ਵੀ ਪਤਾ ਲੱਗਦਾ ਹੋਰ ਬਾਕੀ ਕਿ ਔਨ ਜੇਗਰ ਔਨਲਾਈਨ ਆਪਾਂ ਜਾਂਨੇ ਹਾਂ, ਔਨਲਾਈਨ ਆਪਾਂ ਕੁਛ ਕੋਈ ਚੀਜ਼ ਮੰਗਵਾਉਂਦੇ ਹਾਂ ਕਲੋਥਸ ਮੰਗਵਾਏ ਕੁਛ ਵੀ, ਮੰਗਵਾਏ ਉਹਦੇ ਵਿੱਚ ਸਾਈਜ਼ ਵੱਡਾ- ਛੋਟਾ ਆ ਗਿਆ। ਉਸ ਤੋ ਬਾਅਦ ਉਹਨੂੰ ਪ੍ਰੋਡਕਟ ਮੁ ਰਿਟਰਨ ਕਰਨੀਆਂ ਉਹਂਦੇ ਅਲੱਗ ਪੈਹੇ ਦਿਓ।
ਬਿਲਕੁਲ ਉਹ ਤੇ ਦੇਖੋ ਟਾਈਮ ਤੁਹਾਡਾ ਉਹਦੇ ਚ ਵੀ ਵੇਸਟ ਹੋਏਗਾ ਹੀ, ਕਿ ਜਦ ਤੁਸੀ ਚੀਜ ਜਿਸ ਤੁਸੀ ਫੰਕਸ਼ਨ ਤੇ, ਓ ਚੀਜ਼ ਪਾਣੀ ਹੈ ਜੇ ਤੁਸੀਂ ਤੁਹਾਨੂੰ ਸਾਈਜ਼ ਦੇ ਇਸ਼ੂ ਆ ਗੇ, ਤੁਸੀ ਉਸ ਟਾਈਮ ਓ ਚੀਜ਼ ਨਹੀਂ ਪਾ ਸਕਦੇ।
ਹੋਏਗੀ।
ਬਿਲਕੁਲ-ਬਿਲਕੁਲ ਬਿਲ ਕੁਲ
ਨਾਲੇ ਸਾਨੂੰ ਪਤਾ ਵੀ ਨੀ ਲੱਗੇਗਾ ਕਿ, ਵੀ ਮਾਰਕੀਟ ਵਿਚ ਕਿਹੜਾ ਨਵਾਂ ਕਲੋਥਸ ਆਇਆ, ਕਿੰਦਾ ਟਰੈਂਡ ਚੱਲਦਾ ਪਿਆ ਐ।
ਹਮ ਬਿਲਕੁਲ।
ਹਾਂਜੀ ਉਹ ਤੇ ਔਨਲਾਈ- ਔਨਲਾਈਨ ਦੇ ਵਿੱਚ ਫੋਟੋਸ ਫੋਟੋਜ਼ ਦਿਖਾ ਦਿੰਦੇ ਨੇ। ਫੋਟੋਜ਼ ਵਿੱਚ ਬੜਾ ਵਧੀਆ ਹੁੰਦਾ ਪਰ, ਓਰੀਜਨਲੀ ਫੋਟੋ ਤੋਂ ਕੰਪੇਅਰ ਕਰਨਾ ਕਿ, ਮਤਲਬ ਠੀਕ ਨਹੀਂ ਹੁੰਦਾ।
ਸਹੀ ਕਹਿ ਰਹੇ ਹੋ। ਬਾਕੀ ਔਫਲਾਈਨ ਦੇਖੋ ਤੁਸੀਂ ਜਾਓਗੇ ਤਾਂ, ਤੁਹਾਨੂੰ ਗੱਲ ਕਰਨਾ ਵੀ ਆਏਗਾ। ਕਿੱਦਾਂ ਕਿਸ ਨਾਲ ਸ਼ੋਸ਼ਲ ਗੱਲ ਕਰਨੀ ਐ। ਗੱਲ ਖਰੀਦਣ ਦਾ ਤਾਨੂੰ ਤਰੀਕਾ ਪਤਾ ਚੱਲਦਾ। ਹਨਾ, ਤੁਸੀਂ ਸੋਸ਼ਲ ਹੁੰਦੇ ਹੋ ਲੋਕਾਂ ਦੇ ਨਾਲ। ਤਾਡੇ ਨਾਲ ਮਿਲਣਾ ਵਰਤਨਾ ਹੁੰਦਾ, ਲੋਕਾਂ ਦੇ ਨਾਲ ਗੱਲਬਾਤ ਹੁੰਦੀ ਐ।
ਥੋੜਾ ਬੋ ਸਟੈਂਡਿੰਗ ਆਏਗੀ ਬੈਨ-ਖਲੋਨ ਦੀ ਪਤਾ ਲੱਗੇਗਾ ਥੋੜਾ, ਹਾਂਜੀ।
ਚਲੋ, ਪਤਾ ਲੱਗਦਾ ਏਦਾਂ ਈ। ਔਨਲਾਈਨ ਸ਼ੋਪਿੰਗ ਦੇ ਵੀ ਅਪਨੇ ਫਾਇਦੇ ਐ, ਤੇ ਆਫਲਾਈਨ ਸ਼ੋਪਿੰਗ ਦੇ ਵੀ ਅਪਨੇ ਫਾਇਦੇ ਐ।
ਹਾਂਜੀ, ਓ ਓ ਦੇਖ, ਜੈਵੇ ਹੁਣ ਕਈ ਵਾਰ ਆਪਾ ਦੇਖਦੀ ਆ, ਜੈਵੇ ਹੁਨ ਜੇੜੇ ਬੰਦੇ ਓਨਲਾਈਨ ਸ਼ੋਪਿੰਗ ਕਰਦੇ ਨੇ, ਓਨਾਂ ਦਾ ਥੋੜਾ ਮਤਲਬ, ਥੋੜਾ ਨੇਚਰ ਓਨਾਂ ਦਾ ਐਵੇ ਹੀ ਹੁੰਦਾ, ਮਲਬ ਥੋੜਾ, ਮਤਲਬ ਗੱਲ ਕਰਨ ਦਾ ਢੰਗ ਓਨਾਂ ਦਾ ਅਲੱਗ ਹੁੰਦਾ, ਸੈਂਸ ਅਲੱਗ ਹੁੰਦਾ, ਹਾਂਜੀ ਓਨਾਂ ਨੂੰ ਮਤਲਬ ਗੱਲ ਕਰਨੀ ਨਈ ਆਂਦੀ ਸਹੀ ਤਰਾ, ਕੇਉਂਕਿ ਓਣਾ ਨੂੰ ਕਿਉਂਕਿ ਓਣਾ ਨੂੰ, ਓਨਾਂ ਨੇ, ਔਨਲਾਈਨ ਸ਼ੋਪਿੰਗ ਕੀਤੀ, ਕਦੀ ਕਸਟਮਰ ਨਾਲ ਗੱਲ ਨਈ ਕੀਤੀ, ਨਾ ਓਨਾਂ ਨੂੰ ਰੇਟ ਲਵਾਣਾ ਆਂਦਾ। ਕਿਸੀ ਕਲੋਥ ਦਾ ਕੈ, ਕਿੰਨਾ ਰੇਟ ਕਰਨਾ, ਕੈਵੇ ਲਵਾਣਾ ਹਾਂਜੀ, ਹਾਂਜੀ।
ਹੂੰ। ਚਲੋ, ਓਈਓ ਦੇਖ ਰਹੇ ਨਾ, ਕਿਤੇ, ਕਿਤੇ ਔਨਲਾਈਨ ਬੈਸਟ ਹੈ, ਤੇ ਕਿਤੇ ਔਫ ਔਫਲਾਈਨ ਬੈਸਟ ਐ। ਬਿਲਕੁਲ, ਔਫਲਾਈਨ ਚਾਏ ਬਈ ਮੈਂ ਤਾਂ ਜਾਦਾ ਜੋ ਅਗਰ ਕੱਪੜੇ ਵਗੈਰਾ ਖਰੀਦਣੇ ਆ, ਤਾਂ ਆਫਲਾਈਨ ਹੀ ਪ੍ਰੈਫਰ ਕਰਦੀ ਆਂ ਕਿ ਆਪਣਾ ਜੋ ਵੀ ਹੈ, ਦੇਖ-ਦੇਖ ਕੇ ਚੀਜ਼ ਲਿੱਤੀ ਜਾਏਗੀ। ਏਦਾ ਦੀ ਚੀਜ ਐ।
ਹਾਂਜੀ, ਆਪਾਂ ਵੀ ਪਹਿਲੇ ਮਤਲਬ ਆਪਾਂ ਵੀ ਪਹਿਲੇ ਕਰਦੇ ਸੀ। ਔਨਲਾਈਨ ਕਿ ਵੀ, ਹੁਣ ਤੁਹਾਡੀ? ਤੁਹਾਡੀ ਗੱਲ ਤੋਂ ਮੈਨੂੰ ਲੱਗਿਆ, ਕਿ ਵੀ ਔਫਲਾਈਨ ਹੀ ਬੈਸਟ
ਹਾਂ, ਨਹੀਂ, ਨਕੀ ਠੀਕ ਹੈ। ਆਫਲਾਈਨ ਤਾਂ ਅਸੀਂ ਠੀਕ ਕਰਦੇ ਹਾਂ, ਲੈ ਦੇਖੋ, ਮੇਰੇ ਜੋ ਬੱਚੇ ਹੈ, ਉਹ ਔਨਲਾਈਨ ਹੀ ਪ੍ਰੈਫਰ ਕਰਦੇ ਹੈ। ਉਹਨਾਂ ਨੂੰ ਔਨਲਾਈਨ ਹੀ ਚੰਗੀ ਲੱਗਦੀ ਹੈ, ਕਿ ਨਹੀਂ? ਅਸੀਂ ਟਾਈਮ ਸਾਡਾ ਵੇਸਟ ਹੁੰਦਾ ਹੈ। ਜਾ ਕੇ ਬਾਹਰ ਸੜਕਾਂ ਤੇ ਘੁੰਮਨਾ ਧੂਪ ਦੇ ਵਿੱਚ ਅਸੀਂ ਨਹੀਂ ਘੁੰਮ ਸਕਦੇ, ਅਸੀਂ ਔਨਲਾਈਨ
ਹਾਂਜੀ ਆਪਣੀ ਆਪਣੀ ਪਸੰਦ ਹੈ ਜੀ ਪਰ ਵੈਸੇ ਦੇਖਿਆ ਜਾ ਤੇ ਉਹ ਕਿ ਵੀ ਔਨਲਾਈਨ ਵੀ ਵਦੀਆਆ ਹੈਗਾ, ਕੀ ਚਾਹੇ ਹੁਣ ਧੁਪ ਤੋਂ?
ਬਿਲਕੁਲ, ਬਿਲਕੁਲ। ਕੋਈ ਵੀ ਸਮਾਨ। ਮੰਗਾ ਸਕਦੇ ਹਾਂ, ਬਿਲਕੁਲ ਸਹੀ ਕਹਿਹੇ ਹੋ। ਸਭ ਕੁਛ ਅਵੇਲੇਬਲ ਹੈ ਔਨਲਾਈਨ, ਤੁਸੀਂ ਚਾਹੇ ਸ਼ੈਂਪੂ ਲੈ ਲੋ, ਚਾਹੇ ਗੋਬਰ ਦੇ ਉਪਲੇ ਲੈ ਲਓ।
ਹਾਂਜੀ, ਹਾਂਜੀ, ਹਾਂਜੀ। ਸਭ ਕੁਛ ਮਿਲੇਗਾ ਔਨਲਾਈਨ, ਪਹਿਲੇ ਪਹਿਲੇ ਦੇ ਟਾਈਮ ਤੇ ਕਿਤੇ ਐਵੇਂ ਹੁੰਦਾ ਸੀ, ਜਿਵੇਂ ਹੁਣ ਕੋਈ ਸਮਾਨ ਲੈਣ ਜਾਣਾ ਕਿ ਵੀ ਨਾਲ ਇੱਕ ਬੰਦਾ ਚਾਹੀਦਾ ਹੈ, ਨਾਲ ਇੱਕ ਵੀਹੀਕਲ ਚਾਹੀਦਾ ਜਾਣ ਵਾਸਤੇ।
ਬਿਲਕੁਲ, ਸਹੀ ਕੈ ਰਹੇ ਹੋ।
ਮਿਲਦਾ ਸੀ ਸਮਾਨ, ਹੁਣ ਤਾਂ ਆਪਾਂ ਕਿੱਥੇ ਵੀ, ਕਿੱਥੇ ਵੀ, ਇੱਕ ਕੋਨੇ ਵਿੱਚ ਬਹਿ ਕੇ ਔਨਲਾਈਨ ਮੰਗਵਾ ਸਕਦੇ ਹਾਂ। ਕੁਛ ਵੀ ਮੰਗਵਾ ਸਕਦੇ ਹਾਂ।
ਚਲੋ, ਔਨਲਾਈਨ ਵੀ ਸ਼ੋਪਿੰਗ ਆਪਣਾ ਆਪਣੀ ਜਗ੍ਹਾ ਸਹੀ ਆ ਤਾਂ ਆਫਲਾਈਨ ਸ਼ੋਪਿੰਗ ਵੀ ਆਪਣੀ ਜਗਾ ਸਹੀ ਹੈ, ਦੋਨੋ ਹੀ ਜਗ੍ਹਾ ਸ਼ੋਪਿੰਗ ਕਰ ਲੈਣੀ ਚਾਹੀਦੀ। ਜਿੱਦਾਂ ਠੀਕ ਲੱਗੇ
ਹਾਂਜੀ ਜਿੱਦਾਂ ਠੀਕ ਲੱਗੇ ਅਗਰ ਟਾਈਮ ਹੈਗਾ ਤੇ ਔਫਲਾਈਨ ਕਰ ਲਉ, ਅਗਰ ਨਹੀਂ ਹੈਗਾ ਤਾਂ ਔਨਲਾਈਨ ਕਰ ਲਉ। ਹਾਂਜੀ ਹਾਂਜੀ ਦੋਨੋ ਹੀ ਬੈਸਟ ਹੈਗੇ ਨੇ।
ਜੀ ਹਾਂਜੀ ਹਾਂਜੀ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਹਾਂਜੀ ਚਲੋ ਫਿਰ ਕਰਦੇ ਹਾਂ ਗੱਲ ਤੁਹਾਡੇ ਨਾਲ ਜੀ।
ਠੀਕ ਹੈ ਜੀ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ।
ਹੈ ਆਪ ਕਰੋਗੇ ਤੋ ਕਰ ਲੂੰਗੀ, ਆਪ ਕਹੋਗੇ ਤੋ ਨਹੀਂ ਕਰੂੰਗੀ। ਠੀਕ